ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਹੋਰ ਕਿਵੇਂ
ਸ
ਵਧੀਆ ਹੋਰ ਕੀ ਕਰਦੇ
ਬ ਵਲੇ ਐਟ ਉਟੀ
ਛ
ਰੋਟੀ ਰੋਟੀ ਕਰਕੇ ਵੇਹਲੇ ਹੋਰ ਸੁਣਾਓ? ਅਸੀਂ ਅੱਜ ਬਣਾਈਆਂ ਤੋਰੀਆਂ।
ਕੀ?
ਤੋਰੀਆਂ ਤੋਰੀਆਂ।
ਅੱਛਾ। ਵਧੀਆ ਪਈਆਂ ਪਰ ਹੁਣ ਮਹਿੰਗੀਆਂ ਆ ਹਨਾ।
ਆਰੇ ਤੋਰੀਆਂ ਸਵਾਦ ਤਾਂ ਬਣਦੀ ਆ ਪਰ ਖਾਂਦਾ ਵੀ ਤਾਂ ਕੋਈ ਨੀ ਨਿਆਣਾ ਕੋਈ ਨੀ ਖਾਂਦਾ ਆਪੇ ਹੀ ਖਾਣੀ ਪੈਂਦੀਆਂ ਹੈ। ਹੂੰ।
ਨਹੀਂ ਅਸੀਂ ਤਾਂ ਸਾਰੇ ਹੀ ਖਾ ਲੈਂਦੇ ਆ ਤੋਰੀਆਂ ਅੱਖਾਂ ਲਈ ਬਹੁਤ ਵਧੀਆ ਹੈ।
ਬਣਦੀਆਂ ਤਾਂ ਬਹੁਤ ਸਵਾਦ ਹੈ। ਅਸੀਂ ਮਲਾਈ ਮਲੂਈ ਪਾ ਕੇ ਬਣਾਈ ਦੀ ਆ ਬਹੁਤ ਸਵਾਦ ਬਣਦੀਆਂ।
ਅੱਛਾ ਅੱਛਾ।
ਸਾਡੇ ਤਾਂ ਪੜੋਸ 'ਚ ਉੱਗੀਆਂ ਹੋਈਆਂ ਨਾ ਤਾਜ਼ੀਆਂ।
ਹਾਂਜੀ ਹਾਂਜੀ।
ਤਾਜ਼ੀਆਂ ਤੋੜ ਕੇ ਹਾਂ ਤਾਜ਼ੀਆਂ ਤੋੜੀ ਦਾ ਤਾਂ ਆਪਣਾ ਹੀ ਸਵਾਦ ਹੈ। ਰੇੜੀਆਂ ਰੂੜੀਆਂ ਆਲੀਆਂ ਤਾਂ ਇੰਨਾ ਸਵਾਦ ਨੀ ਆਉਂਦੀਆਂ ਜਿੰਨੀਆਂ ਤਾਜ਼ੀਆਂ ਤੋੜ ਕੇ ਖਾਣ ਨਾਲ ਸਵਾਦ ਆਉਂਦੀਆਂ ਹੈ।
ਸਹੀ ਗੱਲ ਹੈ।
ਹੋਰ ਸੁਣਾਓ?
ਹਾਂ ਜਿੱਦਾਂ ਸਰਦੀਆਂ ਦੇ ਵਿੱਚ ਤੁਸੀਂ ਦੇਖੋ ਕਿੰਨੀ ਸਬਜ਼ੀ ਸਸਤੀ ਹੁੰਦੀ ਹੈ ਨਾ। ਮਟਰ ਵੀ ਵੀਹ ਰੁਪਏ ਕਿੱਲੋ ਗਾਜਰਾਂ। ਸਰਦੀਆਂ 'ਚ ਤਾਂ ਇੱਕ ਹੀ ਫੇਮਸ ਸਬਜ਼ੀ ਹੁੰਦੀ ਹੈ ਆਲੂ, ਗਾਜਰਾਂ, ਮਟਰ।
ਨਹੀਂ ਨਹੀਂ ਸਰਦੀਆਂ 'ਚ ਆਲੂ ਮੇਥੀ, ਸਾਗ।
ਹਾਂ ਨਹੀਂ ਤੇ ਜਿਆਦਾ ਘਰਾਂ 'ਚ ਇਹ ਬਣਦੀ ਨਾ ਆਲੂ, ਗਾਜਰਾਂ।
ਹਾਂ ਬਸ ਉਹੀ ਆਲੂ ਗਾਜਰ ਮਟਰ, ਆਲੂ ਗਾਜਰ ਮਟਰ।
ਹੂੰ।
ਪਰ ਸਰਦੀ ਤੇ ਸਬਜ਼ੀਆਂ ਫੇਰ ਵੀ ਇਹ ਹੁੰਦਾ ਨਾ। ਵੀ ਜਿਵੇਂ ਸਵੇਰੇ ਬਣਾਓ ਰਾਤ ਸ਼ਾਮ ਤੱਕ ਟਿੱਕ ਜਾਂਦੀ ਹੈ ਗਰਮੀਆ 'ਚ ਤੇ ਖ਼ਰਾਬ ਹੋਣੇ ਨਾ। ਬਹੀਆਂ ਖਾਂਦਾ ਹੈ ਨੀ ਕੋਈ ਇੱਕ ਦਿਨ ਫਰਿੱਜ 'ਚ ਨਾ ਰੱਖੋ। ਕੋਈ ਯਾਦ ਨਾ ਰਵੇ ਨਾ ਜਿਵੇਂ ਰਾਤ ਦੀ ਸਬਜ਼ੀ ਬਣੀ ਸਵੇਰ ਤੱਕ ਤਾਂ ਉਬੱਲੀ ਪਈ ਹੋਣੀ। ਹਾਂ ਸਰਦੀਆਂ 'ਚ।
ਉਹ ਟੇਸਟ ਵੀ ਨੀ ਰਹਿੰਦਾ ਫਿਰ ਉਹ ਸਵਾਦ ਵੀ ਨਹੀਂ ਹੁੰਦਾ ਉਸ ਚੀਜ਼ ਦਾ।
ਇੱਕ ਨਾਲ਼ੇ ਨਿਆਣੇ ਖਾਂਦੇ ਹੀ ਸੀ ਇੱਕ ਤੋਂ ਟਾਈਮ ਦੂਜੇ ਟਾਈਮ ਦੀ ਸਬਜ਼ੀ। ਥੋੜ੍ਹੀ ਬਣਾਓ ਤਾਜ਼ੀ ਬਣਾਓ। ਪਰ ਗਰਮੀ ਦੇ ਵਿੱਚ ਬਣਾਉਣੀ ਕਿਹੜਾ ਸੌਖੀ ਹੈ ਵਾਰ ਵਾਰ।
ਹੂੰ ਹੂੰ।
ਹੂੰ ਤੁਸੀ ਕੀ ਬਣਾਇਆ? ਹੈਲੋ।
ਨਹੀਂ ਹਲੇ।
ਆਵਾਜ਼ ਨਹੀਂ ਆਉਂਦੀ ਤੁਹਾਡੀ ਸਾਫ਼। ਹਾਂ ਹਾਂ ਹੁਣ ਆਈ।
ਠੀਕ ਹੈ ਅਸੀਂ ਅੱਜ ਤਾਂ ਕਾਲੇ ਚਨੇ ਬਣਾਏ ਹੈ।
ਅੱਛਾ ਜ਼ਿਆਦਾਤਰ ਲੋਕ ਇਹ ਸ਼ਨੀਵਾਰ ਮਨਾਉਂਦੇ ਹੁੰਦੇ ਨੇ। ਸ਼ਨੀ ਹਾਂ ਸ਼ਨੀਵਾਰ ਹੀ ਬਣਾਉਂਦੇ ਲੋਕੀ ਜਿਆਦਾ ਕਾਲੇ ਛੋਲੇ ਨਾ। ਅਸੀਂ ਕੱਲ੍ਹ ਬਣਾਏ ਸੀ ਕੱਲ ਛੋਲੇ ਅੱਜ ਬਣਾਏ ਤੋਰੀਆਂ। ਨਾ। ਸ਼ਨੀਵਾਰ ਦਾ ਇਹ ਨੀ ਪਤਾ ਵੀ ਕਿਉ ਉਹ ਕਾਲੇ ਛੋਲੇ ਬਣਾਉਂਦੇ ਨੇ ਪਰ ਬਣਾਉਂਦੇ ਸਾਰੇ ਨੇ। ਤੁਸੀਂ ਵੀ ਸ਼ਨੀਵਾਰ ਬਣਾਉਂਦੇ ਹੋ ਕਿਆ?
ਮੰਮੀ ਪਤਾ ਨੀ ਸਾਡੀ ਕਹਿੰਦੀ ਰਹਿੰਦੀ ਹੈ ਸ਼ਨੀਵਾਰ ਬਣਾਉਣੇ ਹੈ ਸ਼ਨੀਵਾਰ ਬਣਾਉਣੇ ਹੈ।
ਹਾਂ ਉਹੀ ਤਾਂ ਪਤਾ ਭੇੜ ਚਾਲ ਹੈ ਚਲੀ ਜਾੳ। ਪਤਾ ਮਤਲਬ ਕਿਸੇ ਨੂੰ ਨੀ ਪਤਾ ਇਹ ਦਾ ਬਸ ਬਣਾਉਣੇ ਆ ਕਾਲੇ ਛੋਲੇ।
ਹਮ ਇਹ ਤਾਂ ਹੈ ਚਲੋ ਬਹਾਾਨੇ ਨਾਲ ਵਧੀਆ ਹੁੰਦੇ ਕਾਹੇ ਸੁਣਨਿਆਂ ਚ ਪ੍ਰੋਟੀਨ ਬਹੁਤ ਹੁੰਦਾ
ਹਾਂ ਹੋਰ ਬੱਚੇ ਖਾ ਲੈਂਦੇ ਨੇ
ਹੋਰ ਸਾਰੇ ਵਧੀਆ ਖਾ ਲੈਂਣਦੇ
ਹੋਰ ਸਾਡੇ ਤਾਂ ਬਸ ਛੁੱਟੀਆਂ ਖਤਮ ਹੋ ਗਈਆਂ ਹਾਂ ਅੱਜ ਕੰਮ ਵੀ ਠੰਡਾ ਹੋ ਗਿਆ ਸਾਡਾ ਥੋੜਾ ਸਿਲਾਈ ਦਾ ਕੰਮ ਹੈ ਨਾ ਮੇਰਾ
ਅੱਛਾ ਅੱਛਾ
ਹੋਰ ਲੋਕੀ ਲੈ ਗਏ ਜਿਨ੍ਹਾਂ ਜਿਨ੍ਹਾਂ ਨੇ ਲੈ ਜਾਣੇ ਸੀ ਕੱਪੜੇ ਸੀ ਸੀ ਚ ਦੇਈ ਜਾ ਹੋਰ ਬੜੇ ਦੜਮ ਪਾਈ ਹੋਈ ਸੀਨੇ ਛੁੱਟੀਆਂ ਦੇ ਵਿੱਚ ਪਹਿਲੇ ਸਾਡੇ ਹਰ ਇੱਕ ਨੇ ਪਤਾ ਕੀ ਕੁੜੀਆਂ ਦਾ ਹੁੰਦਾ ਕੱਪੜੇ ਦਿੰਦੇ ਨੇ ਮਾਂ ਪਿਓ ਕਹਿੰਦੀ ਨਾ ਸਿਰ ਸੁਹਾ ਕੇ ਲੈ ਦੀਏ ਬਸ ਸੁਆ ਕੇ ਵੀ ਪੇਕਿਆ ਤੋਂ ਹੀ ਲੈ ਜਾਈਏ ਉਹ ਫਿਰ ਰਿਹਾ ਸੀ ਦੋਤ ਜਦੋਂ ਅੱਜ ਕੱਲ ਉਹ ਫੋਨ ਚੱਕੀ ਲਿਆਣਗ ਇਹ ਡਿਜ਼ਾਇਨ ਪਾਉਣਾ ਇਹ ਡਿਜਾਇਨ ਪਾਉਣਾ ਉਹ ਸਵਾਈਆਂ ਦੇਣ ਲੱਗਿਆ ਤਾਂ ਆ ਫਤ ਚੱਕਦੀਆਂ ਨੇ ਤੇ ਕੰਮ ਕਰਾਣੇ ਵਧੀਆ ਤੋਂ ਵਧੀਆ ਮੈਂ ਤਾਂ ਆਪ ਫਿਰ ਸਲਵਾਰਾਂ ਔਰ ਤਰਪਾਈਆਂ ਪਾਈਆਂ ਸਭ ਬਾਹਰ ਦੇ ਕੇ ਉਹਨਾਂ ਨੂੰ ਗੱਲੋਂ ਲਾਇਆ ਮੈਂ ਕਿਹਾ ਲੈ ਜਾਓ ਹੁਣ
ਆਹੋ ਤਾਂ ਆ ਸਰਦਾ ਆ
ਹਮ ਹੋਰ ਇਕੱਲਾ ਬੰਦਾ ਤਾਂ ਕੀ ਕੀ ਕਰੇ ਤਰਪਾਈ ਕਰਨ ਬੈਠੋ ਤਾਂ ਇਹ ਨਜ਼ਰਾਂ ਵੀ ਇੰਨੀਆਂ ਨੀ ਕੰਮ ਕਰਦੀਆਂ ਉਹ ਤਾਂ ਚੱਲ ਮਸ਼ੀਨ ਚ ਧਰੇੜੀ ਜਾਓ ਫਟਾਫਟ ਤੇ ਬਾਹਰ ਦੇਈ ਜਾਓ ਕੰਮ। ਸਾਡੇ ਗੁਆਂਡੀ ਟੇਲਰ ਹੈਗੀ ਉਹ ਬਲਕਿ ਕਟਿੰਗ ਕਰਕੇ ਬਾਹਰ ਦੇ ਦਿੰਦੀ ਹੈ।
ਅੱਛਾ
ਕਟਿੰਗ ਕਰੀ ਜਾਏਗੀ ਸਾਰਾ ਦਿਨ ਔਰ ਬਾਹਰ ਸਵਾਏਗੀ ਸਾਰੇ ਸਲਵਾਰਾਂ ਅਲੱਗ ਨੂੰ ਤਰਪਾਈਆਂ ਅਲੱਗ ਨੂੰ ਕਮੀਜ਼ਾਂ ਅਲੱਗ ਨੂੰ ਬਾਹਰਹ ਸੱਠ ਸੱਠ ਪੰਜਾਹ ਹਜ਼ਾਰ ਰੁਪਏ ਦੇ ਕੇ ਅਗਲੀ ਚਾਰ ਚਾਰ ਸੌ ਰੁਪਏ ਲਈ ਜਾਂਦੇ ਮੈਂ ਕਿਹਾ
ਹਮ ਆਹੋ ਅਗਲੀ ਟੈਮ ਵੀ ਵਿੱਚਉਦੀ ਕੰਮ ਵੀ ਜਿਆਦਾ ਕੀਤੀ ਹਦੀ
ਉਹੀਦੇ ਬਾਹਰ ਲੈਣ ਲਗਾ ਰੱਖੀ ਹੁੰਦੀ ਉਹਨੇ ਚ ਕੁੜੀਆਂ ਦੀ ਨਿੱ ਨ ਨਿੱਕੀ ਕੁੜੀਆਂ ਸਿਲਾਈ ਸਿਖਾ ਸਿਖਾ ਕੇ ਨਾਲੇ ਉਹਨਾਂ ਦੀ ਪ੍ਰੈਕਟਿਸ ਹੋ ਜਾਂਦੀ ਨਾਲੇ ਅਗਲੀ ਦੇ ਚਾਰ ਪੈਸੇ ਬਣ ਜਾਂਦੇ ਹਦੇ ਚ
ਹਮ ਇਹ ਤਾਂ
ਸਹੀ
ਹ ਤੁਸੀਸੀਂ ਕਰ ਹਾਂ ਹੋਰ ਗਏ ਨਿਆਣੇ ਸਕੂਲ ਕੱਲ ਤੋਂ ਜਾਣਾ ਛੁੱਟੀਆਂ ਖਤਮ
ਹੋਰ ਸੁੁੱਕੀਆਂ ਖ਼ਤਮ ਬੱਸਾਂ ਸਕੂਲਾਂ ਹੀ ਜਾਣਾ
ਮੈਂ ਤਾਂ ਸੁਣਿਆ ਸਾਡੇ ਤੇ ਇੱਧਰ ਛੁੱਟੀਆਂ ਵੱਧ ਗਈਆਂ ਸੁਣਦੇ ਸੱਤ ਤਰੀਕ ਤੱਕ
ਹਜੇ ਕੋਈ ਜਿਹੜਾ ਵਧੀਆ ਜਿਹੜੇ ਨਿਊਜ ਚੈਨਲ ਉਹ। ਫੇਕ ਜਿਹੀ ਦੱਸੀ ਜਾਂਦੇ ਆ ਤੇ ਉਹ ਟੀਵੀ ਚ ਖਬਰ ਆਊਗੀ ਤਾਂ
ਪੱਕੀ ਖ਼ਬਰ ਨੀ ਨਾ ਅਜੇ ਸੁਣੀ ਸੁਣੀ ਹੈ ਵੈਸੇ ਵੀ ਜਿਸ ਹਿਸਾਬ ਨਾਲ ਗਰਮੀ ਪੈ ਰਹੀ ਛੁੱਟੀਆਂ ਦਾ ਪੈਣੀਆਂ ਚਾਹੀਦੀਆਂ ਦੁਬਾਰਾ।
ਹਾਂਜੀ ਪਰ ਛੁੱਟੀਆਂ ਹੀ ਪਈ ਜਾ ਤਾਂ ਪੜ੍ਹਨਾ ਕਦੋਂ ਆ?
ਪੜ੍ਹਨਾ ਤਾਂ ਕਦੋ ਹੈ ਕਲਾਸਾਂ ਦੇ ਵਿੱਚ ਏਸੀ ਨੀ ਮਿਲਣੇ ਨਾ। ਉਹੀ ਦੋ ਦੋ ਪੱਖੇ ਲੱਗੇ ਹੋਣੇ ਬੱਚੇ ਉਦਾ ਹੀ ਘਬਰਾ ਜਾਣ।
ਨਹੀਂ ਸਕੂਲਾਂ ਚ ਨਹੀਂ ਇੰਨੀ ਲੱਗਦੀ ਮੈਨੂੰ ਲੱਗਦਾ ਗਰਮੀ ਅਸੀਂ ਵੀ ਜਾਂਦੇ ਹਾਂ ਇੰਨਾ ਨੀ ਪਤਾ ਲੱਗਦਾ। ਉੱਥੇ ਕਿਉਂਕਿ ਪੀਰੀਅਡ ਵਾਈਜ਼ ਪੀਰੀਅਡ ਘਰਾਂ ਚ ਲੱਗਦੀਆਂ ਗਰਮੀਆਂ।
ਅੱਛਾ
ਉਝ ਗਰਮੀ ਤਾਂ ਨਹੀਂ ਲੱਗਦੀ ਸਕੂਲ ਚ।
ਅੱਛਾ ਮੈਨੂੰ ਤਾਂ ਐ ਲੱਗਦਾ ਮੈਂ ਕਿਹਾ ਬੱਚੇ ਵਿਚਾਰੇ ਘਬਰਾ ਜਾਂਦੇ।
ਹਮ
ਹੈ ਹੀ ਗਰਮੀ ਅੱਜ ਤਾਂ ਫੇਰ ਵੀ ਥੋੜਾ ਜਿਹਾ ਬੱਦਲ ਦਾ ਬਣਿਆ ਪਿਆ ਪਰ ਹੁੰਮਸ ਬੜੀ ਹੋਈ ਪਈ। ਗੁੰਮ ਹੋਇਆ ਪਿਆ ਹਵਾ ਜਰਾ ਨਹੀਂ ਚਲਦੀ ਪਈ।
ਲਾਈਟਾਂ ਦੇ ਕੱਟਾਂ ਨੇ ਓਦਾਂ ਮੱਤ ਮਾਰ ਰੱਖੀਏ ਲਾਈਟ ਕੱਟ ਲੱਗ ਜਾਂ ਤਿੰਨ ਤਿੰਨ ਘੰਟੇ ਇਨਵੇਟਰ ਬੋਲ ਜਾਂਦੇ ਨੇ। ਹੁਣ ਚਾਰ ਚਾਰ ਪੱਖੇ ਚੱਲਦੇ ਇਨਵੇਟਰ ਵੀ ਕੀ ਕਰਨ।
ਹਮ, ਸਹੀ ਗੱਲ ਆ ਚੱਲ ਆ ਮਹੀਨਾ ਤਾਂ ਅੱਗੋਂ ਮਹੀਨਾ। ਜੂਨ ਜੁਲਾਈ ਬਸ ਅਗਸਤ । ਅੱਧਾ ਮਹੀਨਾ ਫਿਰ ਉਸ ਤੋਂ ਬਾਅਦ ਠੰਡ ਈ ਆ।
ਹਜੇ ਕਿੱਥੇ ਠੰਡ ਅੱਜ ਕੱਲ ਤਾਂ ਨਵੰਬਰ ਤੱਕ ਪੈਂਦੀਆਂ ਠੰਡਾਂ ਗਰਮੀਆਂ। ਨਵੰਬਰ ਤੱਕ ਚੱਲਦੇ ਨੇ ਪੱਖੇ।
ਹਮ, ਸਹੀ ਗੱਲ ਆ ਪੱਖੇ ਚੱਲੇ ਵੀ ਤਾਂ ਲੇਟ ਈ ਆ।
ਤੇ ਏਸੀ ਤਾਂ ਹੁਣ ਸ਼ੁਰੂ ਹੋਏ ਨੇ ਪਿਛਲੇ ਮਹੀਨੇ ਤੋਂ ਹੀ।
ਹਾਂਜੀ
ਦੋ ਮਹੀਨੇ ਹੋਰ ਚੱਲਣਾ ਅਜੇ ਏ ਸੀ ਮੀਟਰ ਸੋਹਣਾ ਘੁੰਮਣਾ ਹਜੇ।
ਅਸੀ ਤਾਂ ਬਲਕਿ ਸੋਚਿਆ ਸੀ ਇਸ ਵਾਰੀ ਚੱਲ ਗਰਮੀ ਚ ਨਾ ਸੋਲਰ ਲਗਵਾ ਲੈਂਦੇ ਕੋਠੇ ਤੇ।
ਹਾਂਜੀ
ਬਸ ਫੇਰ ਉਹ ਆਲਸੀ ਕਰੀ ਜਾਂਦੇ ਹਜੇ, ਹਜੇ ਹੀਂ ਤੇ ਹਜੇ ਨਹੀ ਹਜੇ ਪੰਦਰਾਂ ਦਿਨ ਰੁਕੋ ਜਦੋਂ ਮੈਂ ਕਿਹਾ ਸੀ । ਇਸ ਦਾ ਕੰਮ ਕਰ ਜਾਣਾ ਇੰਨੇ ਦਿਨ ਚ ਤੁਹਾਡਾ ਤੁਸੀਂ ਰੁਕ ਕੇ ਰਹਿ ਜਾਣਾ
ਸੋਲਰ ਸਿਸਟਮ ਲਾਇਆ ਹੋਇਆ ਨਾ, ਨਾ ਤੁਹਾਡਾ ਬਿਲ ਨਹੀਂ ਆਨਾ
ਹੈਂ?
ਤੁਹਾਡਾ ਬਿਲ ਨੀ ਆਉਣਾ, ਸੋਲਰ ਸਿਸਟਮ ਦੇ ਨਾਲ।
ਹਾਂ, ਉਹੀ ਤੇ ਬਿੱਲ ਨੀ ਆਉਣਾ ਪਰ ਫਿਰ ਵੀ ਉਹ। ਬਾਰਿਸ਼ਾਂ ਦੇ ਵਿੱਚ ਫਿਰ ਵੀ ਪੰਗਾ ਪੈਣਾ ਇਹਨਾਂ ਦਾ।
ਪੰਗਾ ਕੀ
ਜਦ ਚਾਰਜ ਨੀ ਹੋਣੇ ਰੋਸ਼ਨੀ ਚ ਬਾਰਿਸ਼ਾਂ ਚ ਕਿਤੇ ਚਾਰਜ ਹੁੰਦਾ ਸੋਲਰ?
ਫਿਰ ਉਹ ਪਤਾ ਕੀ ਹੁੰਦਾ ਫੇਰ ਪਤਾ ਕੀ ਹੁੰਦਾ ਉਹ ਦੋ ਹੁੰਦੇ ਹੈ ਇੱਕ ਏ ਸੀ ਨਾਲ ਹੁੰਦਾ, ਇੱਕ ਸੋਲ ਸਿਸਟਮ ਨਾਲ ਹੁੰਦਾ। ਜ਼ਰੂਰੀ ਨੀ ਆ ਕਿ ਸੋਲਰ ਸਿਸਟਮ ਤੇ ਘਰ ਚੱਲੇ ਇਹ ਨੀ ਜਰੂਰੀ ਹੁੰਦਾ ਮੀਟਰ ਵੀ ਚੱਲਦਾ।
ਆਹ ਤੇ ਇਨਵੇਟਰ ਤਾਂ ਚਲਦਾ।
ਤੇ ਇਨਵੇਟਰ ਨਹੀਂ ਮੀਟਰ ਹੀ ਲਾਈਟ ਵੀ ਚੱਲਦੀ ਜਿਹੜੀ ਆਪਾਂ ਨੂੰ ਆਉਂਦੀ ਆ। ਛੇ ਸੌ ਯੂਨਿਟ ਤਾਂ ਉਦਾਂ ਹੀ ਮਾਫ ਹੈ ਨਹੀ ਚਲਦੀ।
ਉਹ ਤਾਂ ਨਹੀਂ ਚੱਲਦੀ ਫਿਰ। ਫਿਰ ਤਾਂ ਯਾ ਤਾਂ ਇਨਵੇਟਰ ਚੱਲੇਗਾ ਯਾ ਫਿਰ ਜਨਰੇਟਰ ਲਗਾਣਾ ਪਏਗਾ।
ਆਹੋ ਇਹ ਹੋ ਸਕਦਾ ਹੈ ਨਾ।
ਹਾਂ
ਪਤਾ ਨਹੀ ਪਤਾ ਕਰਨਾ ਪੈਣਾ ਕਿਉਂਕਿ ਮੈਂ ਵੀ ਸੋਚਦੀ ਹਾਂ ਨਾ ਅਸੀਂ ਵੀ ਸੋਲਰ ਸਿਸਟਮ ਲਵਾ ਲੀਏ ਪਰ ਹੁਣ ਮੈਨੂੰ ਲੱਗਦਾ ਵੀ ਮੀਟਰ ਵੀ ਨਾਲ ਚੱਲਦਾ ਹੈ
ਇਨਵੇਟਰ ਤਾਂ ਚੱਲਦਾ ਹੀ ਚੱਲਦਾ ਕਿਉਂਕਿ ਇਨਵੇਟਰ ਤਾਂ ਚਾਰਜ ਹੋ ਜਾਂਦਾ ਹੁਣ ਜਿਵੇਂ ਬਾਰਿਸ਼ ਮੰਨ ਲਓ ਦੋ ਤਿੰਨ ਦਿਨ ਲਗਾਤਾਰ ਰਹੀ ਏ ਬਾਰਸ਼ ਦੀ ਝੜੀਆਂ ਵੀ ਤਾਂ ਲੱਗ ਜਾਂਦੀਆਂ ਦੋ, ਦੋ ਤਿੰਨ, ਤਿੰਨ ਦਿਨ ਦੀ ਆ ਤੇ ਲਾਈਟ ਚਲੀ ਜਾਂਦੀ ਤੇ ਸੋਲਰ ਤਾਂ ਚਾਰਜ ਹੋਣਾ ਨੀ ਤੇ ਇਨਵੇਟਰ ਕਿੰਨਾ ਕੁ ਦੋ ਦਿਨ ਚਲਾ ਲਓਗੇ ਤੁਸੀਂ
ਹਮ ਸਹੀ ਗਲ ਹ
ਹੋ ਤੇ ਜੇ ਆਦਤਾਂ ਸਾਰਿਆਂ ਨੂੰ ਅਲੱਗ- ਅਲੱਗ ਕਮਰੇ ਦੀ ਪਈਆਂ ਤ ਪੱਖੇ ਵੀ ਅਲੱਗ- ਅਲੱਗ ਹੀ ਚੱਲਣੇ ਸਭ ਦੇ ਇਹ ਨੀ ਹੁੰਦਾ ਨਾ ਸਾਡੇ ਘਰਾਂ ਤਾਂ ਬਿਲਕੁਲ ਵੀ ਨੀ ਵੀ ਜੇ ਲਾਈਟ ਗਈ ਤੇ ਚਲੋ ਪਟਿਆਲਾ ਦੇ ਵਿੱਚ ਸਾਰੇ ਬਹਿ ਜਾਓ ਇਕੱਠੇ ਹੋ ਕੇ ਨਾ ਪੈਣਾ ਅਲੱਗ ਅਲੱਗ ਕਮਰਿਆਂ ਚ ਹੀ
ਆ ਉਹਦੇ ਤੈਨੂੰ ਕੀ ਕਹਿਣਾ ਪੈਣਾ ਨਾ ਵੀ ਕਮਰੇ ਚ ਬੈਠਿਆ ਕਰੋ
ਕਿੰਨੀ ਵਾਰੀ ਮਰਜੀ ਕਰ ਲਓ ਸੁਣਦੇ ਹੀ ਨਹੀਂ ਇੱਥੋਂ ਤਾਂ ਨਿਆਣੇ ਨਾਲ ਅਲੱਗ ਅਲੱਗ ਆਪਣੇ ਕਮਰੇ ਅਲੱਗ ਅਲੱਗ ਫੋਨ ਅਲੱਗ ਅਲੱਗ ਚਾਹੀਦਾ ਸਾਰਾ
ਸਾਡੀ ਤਾਂ ਸਾਰੇ ਇਕੱਠੇ ਹੋ ਕੇ ਬੇਨਤੀ
ਵੱਡੇ ਵੱਡੇ ਨੇ ਇਹਨਾਂ ਨਿਆਣੇ ਵੀ ਤੇ ਬੱਚੇ ਤਾਂ ਆਉਣ ਤੋਂ ਤਾਂ ਝੰਡਾ ਮਾਰ ਕੇ ਬੰਦਾ ਕਹੇ
ਹਮ ਹਮ ਵੱਡਿਆਂ ਨੂੰ ਕਹਿਣਾ ਔਖਾ
ਕਰਿਓ ਰਾਤ ਦੀ ਤਿਆਰੀ ਫਿਰ ਹੁਣ ਇਹਨਾਂ ਨਹੀਂ ਕਰੋਗੇ ਰੋਟੀ ਸਬਜੀ ਦੀ ਤਿਆਰੀ
ਨਹੀਂ ਹਲੇ ਤਾਂ ਧੁੱਪ ਬੜੀ ਸ਼ਾਂਤ ਪੰਜ ਛੇ ਵਜੇ
ਨਹੀਂ ਇਥੇ ਸਾਡੇ ਇਥੇ ਦਾ ਮੌਸਮ ਠੀਕ ਹ ਨਾ ਥੋੜਾ ਬੱਦਲ ਦਾ ਹੈਗਾ ਉਮੀਦ ਹੈਗੀ ਅਤਕ ਬਾਰਸ਼ ਆ ਜਾਏਗੀ
ਸਾਡੇ ਤੁਹਾਡੀ ਧੁੱਪ ਨਿਕਲੀ ਹੋਈ ਹੈ ਹੁਣ ਧੁੱਪ ਚੜੀ ਹੋਈ ਹੁਮਸ ਹੋਈ ਪਈ
ਹਾਂ ਸਾਡੇ ਕੋਲ ਨਹੀਂ ਉਦੋਂ ਮੈਂ ਤੋਰੀਆਂ ਬਣਾਈਆਂ ਉਟੀਦੇ ਬਣਾਵਾਂਗੇ
ਅੱਛਾ ਅੱਛਾ
ਤੇ ਆਓ
ਚਲੋ ਕੋਈ ਨੀ ਕੋਈ ਨੀ
ਹਾਂ ਹਾਂਜੀ ਠੀਕ ਹੈ ਜੀ ਠੀਕ ਹੈ
ਹਮ